ਹੈਲੋ।
ਹੈਲੋ। ਸਸ੍ਰੀ ਕਾਲ ਦੀਦੀ, ਹੋਰ ਕਿੱਦਾਂ, ਠੀਕ ਓ?
ਹਾਂਜੀ ਹਾਂਜੀ ਵਧੀਆ ਜੀ ਤੁਸੀਂ ਸੁਣਾਓ।
ਵਧੀਆ ਜੀ ਹੋਰ ਕੀ ਕਰਦੇ ਸੀ ਰੋਟੀ ਖਾ ਲਈ ਤੁਸੀਂ।
ਹਾਂਜੀ ਹਾਂਜੀ ਖਾਲੀ ਜੀ।
ਅੱਛਾ ਜੀ ਮੈਂ ਬਸ ਉਹੀ ਦੱਸਣਾ ਸੀ ਅਸੀਂ ਮਤਲਬ ਮਤਲਬ ਮੋਬਾਇਲ ਸ਼ੋਪ ਦਾ ਓਪਨਿੰਗ ਕਰ ਰਹੇ ਸ਼ੋਪ ਓਪਨ ਕੀਤੀ ਹੋਈ ਐ। ਤਾਂ ਤੁਹਾਨੂੰ ਇਨਵਾਈਟ ਕਰਨਾ ਸੀ ਅਸੀਂ।
ਹਾਂਜੀ ਹਾਂਜੀ ਜ਼ਰੂਰ ਜੀ।
ਹਾਂਜੀ ਤਾਂ ਹੀ ਮੈਂ ਤੁਹਾਨੂੰ ਫੋਨ ਕੀਤਾ ਅ ਕਿਉਂਕਿ ਹੁਣ ਤਾਂ ਮੋਬਾਇਲ ਦਾ। ਬਹੁਤ ਜ਼ਿਆਦਾ ਹੀ ਟਰੈਂਡ ਚੱਲ ਰਿਹਾ ਐ ਨਾ ਮੋਬਾਇਲ ਮਤਲਬ ਜਿੱਦਾਂ ਅ ਖ਼ਰੀਦਣਾ ਮੋਬਾਇਲ ਵੀ ਰੱਖਿਆ ਵੈਸੇ ਬਾਕੀ ਉਹਦੇ ਪਾਰਟਸ ਮਿਲਦੇ ਨੇ ਐਕਸਸਰੀਜ਼ ਮਿਲਦੇ ਨੇ ਜਿੱਦਾਂ ਹੈਡਫੋਨ ਹੋ ਗਏ। ਔਰ ਉਹਓਦੇ ਚਾਰਜਰ ਵਗੈਰਾ ਕਵਰ ਬੈਕ ਕਵਰ ਬੈਕ ਕਵਰ ਤੁਸੀਂ ਦੇਖਿਆ ਕਿੰਨੇ ਡਿਫਰਟ ਡਿਫਰੈਂਟ ਆਉਂਦੇ ਨੇ।
ਹਾਂਜੀ। ਹਾਂਜੀ ਹਾਂਜੀ।
ਹੁਣ ਕਿੰਨੇ ਮਤਲਬ ਸ਼ੋਪ ਚ ਦੂਜੇ ਸ਼ੋਪ ਚ ਜਾਏਗੀ ਤਾਂ ਉੱਥੇ ਤੋਂ ਕਿੰਨੇ ਟੇਰ ਲੱਗੇ ਹੋਏ ਰਹਿੰਦੇ ਡਿਜ਼ਾਇਨ ਮਤਲਬ ਸਾਰੇ ਸੈਂਪਲ ਲੱਗੇ ਹੋਏ ਰਹਿੰਦੇ ਨੇ। ਬਸ ਅਸੀਂ ਵੀ ਸੋਚ ਰਹੇ ਸੀ ਕਿ ਇਹਦੇ ਵਿੱਚ ਕਮਾਈ ਵੀ ਬਹੁਤ ਹੈ ਨਾਲੇ ਆਪਾਂ ਆਪਣਾ ਬਿਜਨਸ ਕਰਾਂਗੇ। ਤਾਂ ਵਧੀਆ ਹੀ ਹੋਊਗਾ।
ਹਾਂਜੀ ਹਾਂਜੀ ਪਾਵਰ ਬੈਂਕ ਵੇ ਅੱਜ ਸਾਲ ਪਹਿਲਾਂ ਤਾਂ ਵਾਇਰ ਵਾਲ ਲੈ ਆਉਂਦੇ ਹੁੰਦੇ ਸੀ ਹੁਣ ਤਾਂ ਦੂਜੇ ਜ ਮੈਗਨੈਟਿਕ ਆ ਲੱਗ ਗਏ ਜੋ ਮੋਬਾਇਲ ਦੇ ਪਿੱਛੇ ਪਕ ਜਾਂਦੇ ਨੇ ਉਹ ਵੀ ਵਧੀਆ ਰਹਿੰਦੇ ਨੇ।
ਹਾਂਜੀ ਓਹੀ ਏਦਾ ਦੇ ਕੋਈ ਲੇਟੇਸਟ ਲੇਟੇਸਟ ਜੋ ਮਤਲਬ ਹੈਗੇ ਅਕਸਸੋਰੀਜ਼ ਹੁਣ ਤਾਂ ਚਲੋ ਪਹਿਲੇ ਆਪਾਂ ਸਟਾਰਟਿੰਗ ਕੀਤੀ ਏ, ਥੋੜਾ ਬਹੁਤਾ ਜਿੱਦਾਂ ਇਹਦਾ ਹੂ, ਕਵਰ ਹੋ ਗਿਆ, ਬੈਕ ਕਵਰ ਹੋ ਗਿਆ, ਮੋਬਾਇਲ ਦੇ ਉਹਦੇ ਵਿੱਚ ਵਿੱਚ ਜੋ ਫੋਟੋ ਦਾ ਵੀ ਕਰਦੇ ਨਾ ਪ੍ਰਿੰਟ ਲਾਂਦੇ ਨੇ, ਜਿਦਾਂ ਕਿਸੇ ਦੀ ਕਪਲ ਦੀ, ਬੱਚਿਆਂ ਦੀ ਫੋਟੋ
ਹਾਂਜੀ ਹਾਂਜੀ।
ਹਾਂ, ਓਦਾਂ ਦੀ ਵੀ ਮਸ਼ੀਨ ਲੈਕੇ ਰੱਖੀ ਆ ਉਹਦੀ ਵੀ ਉਹ ਵੀ ਅਸੀਂ ਕਰਦੇ ਨੇ, ਨਾਲੇ ਹੁਣ ਕਵਰ ਜੋ ਮਤਲਬ ਹੈਂਡ ਜੋ ਹੈਂਡ ਵਰਕ ਵਾਲੇ ਹੁੰਦੇ ਨਾ ਜਿੱਦਾਂ ਮਤਲਬ ਉਹ ਡਿਜ਼ਾਇਨ ਵਾਲੇ ਹੁੰਦੇ ਨੇ ਵਰਕ, ਡਾਇਮੰਡ ਵਾਲੇ ਕਵਰ ਉਹ ਵੀ ਅਸੀਂ ਘਰੇ ਮਤਲਬ ਘਰੇ ਹੀ ਬਣਾ ਰਹੇ ਨੇ, ਮਤਲਬ ਜਿੱਦਾਂ ਆਪਾਂ ਨੂੰ ਜ ਅ ਕਵਰ ਇੱਕ ਸਿੰਪਲ ਹੋਵੇ ਉਹ ਵੀ ਘਰੇ ਅਸੀਂ ਮਤਲਬ ਹੈਗੇ ਸਾ ਹੈਗੇ ਕੋਈ ਅਹ ਜਾਣ ਪਛਾਣਦੇ ਦੇ, ਉਹ ਮਤਲਬ ਏਦਾਂ ਵਰਕ ਦੀ ਵਧੀਆ ਕਰਦੀ ਏ ਉਹ ਮੋਬਾਇਲ ਤੇ ਵੀ, ਫੇਰ ਮੈਂ ਉਹਨੂੰ ਵੀ ਔਡਰ ਦਿੱਤੇ ਕਿ ਤੂੰ ਏਧਰ ਆ ਕਰਿਆ ਕਰ ਸਿੰਪਲ ਕਵਰ ਤੇ ਨਾਲੇ ਤੈਨੂੰ ਵੀ ਬੈਨੀਫਿਟ ਹੋਊਗਾ। ਸਾਨੂੰ ਵੀ ਬੈਨੀਫਿਟ ਹੋਊਗਾ।
ਹਾਂਜੀ ਹਾਂਜੀ।
ਮਤਲਬ ਇੱਕ ਬਿਜਨਸ ਹੀ ਹੋ ਗਿਆ, ਇੱਕ ਮੋਬਾਇਲ ਦਾ ਸ਼ੋਪ ਹੋ ਗਿਆ, ਨਾਲੇ ਇਥੋਂ ਕਵਰ ਨੂੰ ਸਜਾਵਟ ਕਰਨੀ ਏ, ਉਹੀ ਆਪਾਂ ਬਾਜ਼ਾਰ ਚ ਮਾਰਕੀਟ ਚ ਵੇਚਣੀ ਏ।
ਹਾਂਜੀ ਹਾਂ, ਅੱਜ-ਕੱਲ ਜਨਰੇਸ਼ਨ ਨੂੰ ਵਦੀਆ-ਵਦੀਆ, ਚਾਈਦੇ ਹੁੰਦੇ ਨੇ ਕਵਰ ਮੋ ਮੋਬਾਈਲ ਦੇ, ਅੱਜ-ਕੱਲ ਬੋਤ ਵਦੀਆ ਚੱਲੇ ਹੋਏ ਨੇ ਕਿ ਹਾਂ, ਸਟੋਨ ਬੋਤ ਕੁਛ ਲੱਗਾ ਹੁੰਦੈ।
ਹਾਂਜੀ, ਲਟਕਨ ਵੀ ਲੱਗੇ ਹੋਏ ਰੇਂਦੇ ਨੇ ਜਿੱਦਾਂ ਅ ਹੋਨ ਹੁੰਦੇ ਨਾ ਮੋਬਾਇਲ ਦੇ, ਬੋਹਤ ਇੰਨੀ ਵਰਾਇਟੀ ਹੁੰਦੀ ਨਾ ਹੁਨ ਮੈਂ ਮੋਬਾਇਲ ਮੋਬਾਈਲ ਚ ਦੇਖ-ਦੇਖ ਕੇ ਸਾਰੀ ਚੀਜ਼ਾਂ ਦੇਖ ਰੀਆ ਕਰ ਰੀਆਂ, ਤਾਂ ਈ ਮੈਂ ਸਾਡੇ ਏਥੇ ਜੋ ਹੇਗੀ ਕੁੜੀ, ਓਨੂੰ ਦਿੱਤਾ ਮੈਂ ਔਡਰ ਮੈਂ ਤੂੰ ਕਰੀ ਜਾ ਤੈਨੂੰ ਵੀ ਤੇਰਾ ਇੱਕ ਬਿਜਨਸ ਆ ਵੀ ਹੋਜੂਗਾ ਸਾਡਾ ਵੀ ਹੋਜੂਗਾ, ਨਾਲੇ਼ ਜੇ ਜਿੱਦਾਂ ਦੇਖੋ ਹੁਨ ਦਾੱਸ ਰੁਪੇ ਦਾ ਕਵਰ ਆਂਦਾ ਸਿੰਪਲ ਓਨੂੰ ਆਪਾਂ ਸਜਾਵਟ ਕਰਾਂਗੇ, ਓ ਆਰਾਮ ਨਾਲ ਦੇਖੋ ਸਾੜੇ ਤਿੰਨ ਸੌ, ਤਿੰਨ ਸੌ ਰੁਪੇ ਚ ਵਿਕਦਾ ਹੈਗਾ।
ਹਾਂਜੀ।
ਫੇਰ ਓਨੂੰ ਵੀ ਬੈਨੀਫਿਟ ਐ, ਓ ਜੋ ਕਰ ਰੀ ਹੇਗੀ ਏ ਸਾਨੂੰ ਵੀ ਹੇਗਾ।
ਹੂ, ਦੇਖੀ ਦਾ ਮੋਬਾਇਲ ਚ ਬੋਤ ਡਿਫਰੰਟ ਚੀਜਾ ਆ ਰੀਆਂ ਨੇ। ਬੋਤ ਵਦੀਆ ਹਾਂਜੀ, ਵਦੀਆ ਆ ਰੀਆਂ ਨੇ ਚੀਜਾ।
ਹਾਂਜੀ, ਹੇੜਫੋਨ ਵੀ ਦੇਖ ਲੋ ਇਗਜਾਂਮਪਲ ਦੇਖ ਲੋ ਕਿੰਨੇ ਮਤਲਬ ਡਿਫਰੰਟ ਇੱਕ ਬਸ ਕੱਲਾ, ਅ ਜਿੱਦਾ ਇੱਕ ਕਾਂਚ ਦੀ ਗੋਲੀ ਹੁੰਦੀ ਆ ਨਾ, ਓਦਾਂ ਦਾ ਮਤਲਬ ਆਨ ਲੱਗੇਆ ਲਾਈਟਿੰਗ ਲੱਗੀ ਵੀ ਰੈਂਦੀ ਏ। ਬਹੋਤ ਇੰਨੇ ਪਾਰਟਸ ਹੈਗੇ ਨਾ ਮੋਬਾਇਲ ਦੇ ਸੋਚੋ ਕੀ ਕੇਓਕਿ ਬਿਜਨਸ ਵੀ ਜਾਦਾ ਵੀ ਏਦੇ ਵਿੱਚ ਈ ਏ। ਇੱਕ ਤੋਂ ਬੱਚੇ-ਬੱਚੇ ਮੋਬਾਇਲ ਲੇ-ਲੇ ਕੇ ਘੁੰਮਦੇ ਨੇ ਅੱਜ-ਕੱਲ ਬੱਚੇਆਂ-ਬੱਚੇਆਂ ਦੇ ਹਾੱਥ ਚ ਮੋਬਾਈਲ ਹੇਗਾ।
ਹਾਂਜੀ, ਹੁਣ ਹੈਡਫੋਨ ਵੀ ਪੈਲਾਂ ਵਾਏਰਲ ਆਂਦੇ ਹੁੰਦੇ ਸੀ ਹੁਣ ਏਅਰਪੋਟ ਵਗੈਰਾ ਆਨ ਲੱਗ ਗੇ ਦੇਖੋ
ਹਾਂਜੀ। ਸਈ ਗੱਲ ਏ, ਦੇਖਦੇ ਆ ਹੋਨ ਕਾਮ ਤਾਂ ਸਟਾਟ ਕੀਤਾ ਹੇਗਾ, ਬਸ ਫੇਰ ਚੱਲ ਵੇ ਵਦੀਆ, ਕਿਉਂਕਿ ਚੱਲੂਗਾ ਮੈਨੂੰ ਤਾਂ ਏਨਾ ਪਤਾ ਏ ਕਿਉਂਕਿ ਆ ਬਹੋਤ ਬੱਚੇ ਵੀ ਆ ਚੀਜਾ ਦੇਖਕੇ, ਕੇਂਦੇ ਨੇ ਕਿ ਆ ਸਾਨੂੰ ਆ ਚਾਈ ਜਿੱਦਾ ਓ ਚਾਈਦਾ।
ਹਾਂਜੀ, ਅੱਜ-ਕੱਲ ਹਰੇਕ ਦੇ ਕੋਲ ਮੋਬਾਈਲ ਐ। ਸਬ ਦੀ ਜ਼ਰੂਰਤ ਐ, ਬੋਤ ਸਬ ਨੂੰ ਜਰੂਰੀ ਐ।
ਸਈ ਗਾੱਲ ਐ।
ਹਾਂਜੀ।
ਦੇਖਦੇ ਆ ਹੋਨ ਕੀ ਬਨਦੈ।
ਬਾਕੀ ਤਾ ਹੋਨ ਮੋਬਾਇਲ ਦੇ ਬੀ, ਡਿਫਰੰਟ ਯੇ ਹੇਗੇ ਨੇ ਮੌਡਲ ਹੇਗੇ ਨੇ। ਕਿੰਨੇ, ਏਕ ਈ ਮੋਬਾਇਲ ਨੀ ਕਿੰਨੇ ਮੋੜਲ ਹੇਗੇ ਨੇ ਮੋਬਾਇਲ ਦੇ। ਵੀਵੋ ਹੋ ਗੇਆ, ਓਪੋ ਹੋ ਗੇਆ।
ਹਾਂਜੀ-ਹਾਂਜੀ, ਹਾਂਜੀ।
ਤੇ ਆ ਫਿਰ ਸੈਮਸੰਗ, ਨੋਕੀਆ ਕਿੰਨੇ ਬ੍ਰਾਂਡੇੜ ਹੈਗੇ ਨੇ ਏਨਾਂ ਦੇ ਸਾਰੇਆਂ ਦੇ ਵੱਖ ਵੱਖਰੇ-ਵੱਖਰੇ ਕਵਰ, ਹੈਡਫ਼ੋਨ ਸਾਰਿਆਂ ਵਿੱਚ ਹੀ ਕਮਾਈ ਹੈਗੀ ਬਿਜਨਸ ਕਰਨ ਜਾਏ ਤਾਂ ਸਾਰਾ ਕੁਛ ਸ਼ਾਇਦ ਮਤਲਬ ਇਹ ਮੋਬਾਇਲ 'ਚ ਹੀ ਬਹੁਤ ਫ਼ਾਇਦਾ ਹੈਗਾ।
ਫਿਰ ਤਾਂ ਟੈਬ ਵੀ ਹੋਣੇ ਤੁਹਾਡੇ ਕੋਲ ਟੈਬ, ਲੈਪਟੋਪ ਵਗੈਰਾ ਵੀ
ਪੈਡ ਇਹ ਸਾਰਾ ਮਤਲਬ ਰੱਖਿਆ ਅਸੀਂ ਤਾਂ ਹੁਣ ਆਹ ਥੋੜਾ ਮਤਲਬ ਜਾਦਾ ਕੁਆਂਟਿਟੀ 'ਚ ਨਹੀਂ ਰੱਖਿਆ ਜਾਦਾ ਤਾਂ ਅਸੀਂ ਕਵਰ ਦਾ ਹੈਡਫੋਨ ਵਗੈਰਾ ਏਦਾਂ ਰੱਖਿਆ ਵੀ ਜਿੱਦਾਂ ਵ ਤੇ ਮਤਲਬ ਬ੍ਰਾਂਡਡ ਮੋਬਾਇਲ ਵਗੈਰਾ ਜਿੱਦਾਂ ਮਤਲਬ ਆਈਫੋਨ ਹੋ ਗਿਆ ਹਾਲੇ ਤੱਕ ਰੱਖਿਆ ਨੀ ਹੈ।
ਠੀਕ ਹੈ ਜੀ।
ਕਿ ਆਪਾਂ ਨੂੰ ਸਟਾਰਟਿੰਗ ਕਰਨੀ ਏ ਓਪਨਿੰਗ ਕਰਨੀ ਏ। ਇਹ ਤੋਂ ਕੈਂਦੇ ਨੇ ਸਾਰੇ ਲੋਕ ਕੈਂਦੇ ਤੁਸੀਂ ਰੱਖੋ ਕੋਈ ਗੱਲ ਨਹੀਂ ਮੋਬਾਇਲ ਦਾ ਤਾ ਅੱਜ ਨਹੀਂ ਤਾਂ ਕੱਲ ਵਿਕ ਹੀ ਜਾਂਦੇ ਨੇ। ਕਸਟਮਰ ਬਹੁਤ ਹੁੰਦੇ ਮੋਬਾਇਲ ਵਾਸਤੇ ਮਿਲ ਈ ਤਾਂ ਸਾਨੂੰ ਪਤਾ ਤਾਂਹੀ ਅਸੀਂ ਆਹ ਬਿਜਨਸ ਓਪਨ ਕੀਤਾ ਹੋਇਆ।
ਹੂੰ ਠੀਕ ਹੈ ਵਧੀਆ ਏ। ਇਹ ਅੱਜ ਕੱਲ ਹੈ ਏ ਸਭ ਕੁਛ ਹੈ।
ਹਾਂਜੀ
ਹਾਂਜੀ-ਹਾਂਜੀ
ਦੇਖਾਂਗੇ ਹੁਣ ਔਰ ਵੀ ਦੇਖਾਂਗੇ ਕਿਉਂਕਿ ਆ ਸਾਰਾ ਚਾਈਨਾ ਤੁਹਾਨੂੰ ਪਤਾ ਈ ਚਾਈਨਾ ਵਰਾਇਟੀ ਜੋ ਹੈਗੀ ਹੈ। ਇਹ ਬਹੁਤ ਜਾਦਾ ਟੈਕਨੋਲੋਜੀ 'ਚ ਆਗੇ ਹੈਗੇ। ਇਹ ਨਾ ਕਸਟਮਰ ਨੂੰ ਕਿੰਨਾ ਮਤਲਬ ਇਹ ਕਰ ਦਿੰਦਾ ਨਾ ਇੰਪ੍ਰੈਸ ਕਰ ਦਿੰਦਾ। ਕਿ ਉਹ ਚੀਜ਼ ਲੈਣੀ ਹੀ ਲੈਣੀ ਹੈ ਇੰਨੇ ਮਤਲਬ ਡਿਫਰੈਂਟ-ਡਿਫਰੈਂਟ ਚੀਜ਼ੇ ਬਣਾਉਂਦੇ ਨੇ ਉਹ
ਹਾਂਜੀ ਹਾਂ।
ਬਈ ਆਪਾਂ ਕਸਟਮਰ ਨੂੰ ਨਈ ਨਈ ਚੀਜ਼ਾਂ ਦਿਖਾਏਗੇ ਤਾਂ ਕਸਟਮਰ ਵੀ ਖੁਸ਼ ਹੋ ਜਾਂਦਾ ਕਿ ਹਾਂ ਇਹ ਕੋਈ ਐਂਟੀਕ ਪੀਸ ਹੈਗਾ ਕਿ ਵਧੀਆ ਜਿਹਾ ਹੈਗਾ। ਕਦੇ ਦੇਖਿਆ ਨੀ ਮਤਲਬ ਏਦਾਂ ਦੀ ਚੀਜ਼ਾਂ ਬਣਾਉਂਦੇ ਨੇ।
ਹਾਂਜੀ-ਹਾਂਜੀ ਬਿਜਨਸ ਛੋਟੇ ਤੋਂ ਸ਼ੁਰੂ ਕਰਨਾ ਚਾਹੀਦਾ ਫਿਰ ਹੌਲੀ-ਹੌਲੀ ਤਦੀ ਆਪਣੇ ਆਪ ਹੀ ਬੰਦਾ ਕਰਦਾ ਜ ਅੱਗੋਂ
ਹਾਂਜੀ ਜਿੱਦਾਂ ਮੋਬਾਇਲ ਨਾਲ ਅਟੈਚ ਹੁੰਦੇ ਨੇ ਛੋਟੇ-ਛੋਟੇ ਸਪੀਕਰਸ ਬਲੂਟੂਥ ਨਾਲ ਹਾਂ ਹਾਂਜੀ। ਓ ਵੀ ਰੱਖੇ ਹੋਏ ਨੇ ਉਹਦਾ ਵੀ ਕਿੰਨਾ ਫਾਇਦਾ ਹੈਗਾ ਚਲੋ ਤੁਸੀਂ ਕੈਰੀ ਵੀ ਕਰ ਸਕਦੇ ਹੋ।
ਹ
ਬਿਲਕੁਲ ਪੈਲੇ ਤਾ ਚਲੋ ਵੱਡੇ-ਵੱਡੇ ਸਪੀਕਰਸ ਹੁੰਦੇ ਸੀ। ਹੁਣ ਤਾ ਛੋਟੇ-ਛੋਟੇ ਵਿੱਚ ਇੰਨਾ ਆਵਾਜ਼ ਆਂਦਾ ਹਨਾ। ਓ ਬੱਚਾ-ਬੱਚਾ ਵੀ ਲੈ ਕੇ ਘੁੰਮਦਾ ਹੈ ਏ ਓ ਵੀ ਰੱਖਿਆ ਓਦੇ ਵੀ ਸ਼ੇਪ ਵੱਖਰੇ ਵ ਜਿਦਾਂ ਕੋਈ ਹਾਰਡ ਸ਼ੇਪ 'ਚ ਕੋਈ ਸਟਾਰ ਸ਼ੇਪ 'ਚ ਕੋਈ ਰਾਉਂਡ ਸ਼ੇਪ ਮਤਲਬ ਵੱਖਰੇ-ਵੱਖਰੇ ਡਿਜ਼ਾਇਨ ਐ।
ਹਾਂਜੀ ਓਨਾ 'ਚ ਵੀ ਲਾਈਟਿੰਗ ਆਂਦੀ ਐ ਲਾਈਟ ਜੱਗਦੀਆਂ ਹਾਂਜੀ।
ਇੱਕ ਕਾਰ ਵਿੱਚ ਵੀ ਐ ਕਾਰ ਵੀ ਇੱਦਾਂ ਦੀ ਲੱਗਦੀ ਜਿੱਦਾਂ ਓਰੀਜਨਲ ਏਦਾਂ ਦੀ ਕਾਰ ਵਿੱਚ ਵੀ ਮਤਲਬ ਸਪੀ ਕਰ ਲੱਗਿਆ ਵਾ ਮਤਲਬ ਸਪੀਕਰ ਹੀ ਹੁੰਦਾ ਵਾ ਇੱਕ ਤਰਫਾ ਔਰ ਓ ਪਰ ਓ ਹੋਣ ਦਾ ਵੀ ਯੇ ਕਾਰ ਸ਼ੇਪ ਵਿੱਚ ਹੁੰਦੈ ਵੋ ਪੂਰਾ
ਠੀਕ ਹੈ।
ਹਾਂਜੀ। ਮੋਬਾਇਲ ਦੇ ਨਾਲ ਜੋ ਵੀ ਮਤਲਬ ਬਿਜਨਸ ਕਰਦੈ ਨਾ ਓਹ ਇੱਕ ਪ੍ਰੋਫਿਟ ਵਿੱਚ ਹੀ ਜਾਂਦੈ। ਨੁਕਸਾਨ ਚ ਕਦੇ ਨੀ ਜਾਂਦਾ ਓਹ।
ਹੁਣ ਏ ਸਭ ਕੁਛ ਮੋਬਾਈਲ 'ਚ ਐ, ਦੇਖੋ ਹਰ ਏਕ ਚੀਜ਼ ਮੋਬਾਈਲ ਐ ਮੋਬਾਈਲ ਤਾਂ ਅੱਜ ਕੱਲ ਦੀ ਬੌਤ ਜ਼ਰੂਰਤ ਹੀ ਬਣ ਗਿਐ ਅਪਣੀ। ਕੰਮ ਬੱਚਿਆਂ ਦਾ ਕੰਮ ਤਾਂ ਮੋਬਾਇਲ ਚ। ਕੁਛ ਵੀ ਅਪਾਂ ਨੇ ਕਰਨੈ ਦੇਖੋ ਸਭ ਕੁਛ ਮੋਬਾਈਲ ਚੀ ਐ, ਏਤਾਂ ਹੋਣਾ ਹੀ ਚਾਹੀਦੈ ਸਭ ਨੂੰ ਜ਼ਰੂਰਤ ਹੁੰਦੀ ਐ ਬਿਜ ਨਸ ਵਧੀਆ ਚੱਲਦੈ ਐਦੇ ਨਾਲ।
ਸਹੀ ਗੱਲ ਐ ਹੁਣ ਦੇਖੋ ਅਗਰ ਅਪਣੇ ਕੋਈ ਚੀਜ਼ ਵੀ ਨੀ ਜਾਂਦੀ ਅਪਾਂ ਰੱਖੇਐ ਹੁਣ ਮੋਡਲ ਵਗੈਰਾ ਸਾਰਾ ਕੁਛ ਰੱਖਿਐ ਮੋਬਾਇਲ ਦੇ ਸਾਰੇ ਪਾਰਟਸ ਵੀ ਰੱਖੇ ਨੇ ਅਗਰ ਨਹੀਂ ਜਾਂਦੈ ਅਪਾਂ ਓਦੇ ਨਾਲ ਇੱਕ ਰਿਪੇਰਿੰਗ ਵਾਲਾ ਵੀ ਪਰ ਮੈਕੈਨਿਕ ਰੱਖਾਂਗੇ ਔਦਾ ਟੇਬਲ ਵੱਖਰਾ ਅਪਣੀ ਸ਼ੋਪ ਚੀ ਰੱਖਾਂਗੇ। ਤੇ ਮੋਬਾਇਲ ਵੀ ਖ਼ਰਾਬ ਹੋ ਜਾਂਦੇ ਚੀਜਾਂ ਅਹ ਉਪਰ ਦਾ ਮੋਬਾਇਲ ਦਾ ਕਵਰ ਖ਼ਰਾਬ ਹੋ ਜਾਂਦੈ, ਗਲਾਸ ਵਗੈਰਾ। ਓਹ ਗਲਾਸ ਦੇਖੋ ਕਿੰਨੇ ਤਾਂ ਮਤਲਬ ਕਸਟਮਰ ਆਂਦੀ ਹੀ ਰੈੰਦੇ ਨੇ। ਪਰ ਵਨ ਵੱਧ ਜਾਂਦੇ ਨੇ ਇੱਕ ਵੋ ਇੱਕ ਬਿਜਨਸ ਵਧੀਆ ਹੈਗਾ। ਨਾਲੇ ਮੈਕੈਨਿਕ ਨੂੰ ਵੀ ਅਪਣੀ ਸ ਪੇਮੈਂਟ ਕਰੋ। ਨਾਲੇ ਅਪਣੀ ਸ਼ੋਪ ਚ ਕਸਟਮਰ ਆ ਕੇ ਦੇਖ ਕੇ ਫਿਰ ਓਹ ਚੀਜ਼ਾਂ ਵੀ ਦੇਖਦਾ ਕਿ ਹਾਂ ਇਹਨਾਂ ਦੇ ਇਥੇ ਕਵਰ ਰੱਖਿਆ ਹੋਯੈ, ਨਾਲੇ ਓਹ ਗਲਾਸ ਨਾਲ ਕਵਰ ਵੀ ਚੇਂਜ ਕਰ ਦਿੰਦਾ
ਹਾਂਜੀ, ਗਲਾਸ ਵੀ ਕਈ ਤਰ੍ਹਾਂ ਦੇ ਹੁਣ ਤਾ ਚੱਲੇ ਹੋਏ ਨੇ। ਤੇ ਹਾਂ ਸਿਰਫ਼ ਆਪਾਂ ਨੂੰ ਦਿਸ ਰੈ ਤੇ ਦੇਖ ਸਕਦੇ ਆਂ। ਆਪਣੇ ਮੋਬਾਇਲ ਦੀ ਸਕਰੀਨ ਤੇ ਦੂਜੇ ਬੰਦੇ ਨੂੰ ਤਾਂ ਅੱਜ ਕਲ ਦਿਸਦਾ ਦੇਖ ਵੀ ਨੀ ਸਕਦਾ ਓਹ। ਉਹ ਵੀ ਚੀਜ਼ਾਂ ਵੀ ਅੱਜ ਕੱਲ ਹੋਯੈ ਏਹ ਵੀ ਜ਼ਰੂਰ ਰੱਖਣਾ ਤੁਸੀਂ।
ਹਾਂਜੀ, ਔ ਇੱਕ ਬਿਜਨਸ ਹੀ ਹੋ ਗਿਆ, ਐ ਤਾਂ ਯੇ ਵ ਵਧੀਆ ਹੈਗਾ ਅਪਣੇ ਮੋਬੇਲ ਸ਼ੋਪ ਨਾਲ ਇੱਕ ਰਿਪੇਅਰਿੰਗ ਵਾਲਾ ਮੈਕੈਨਿਕ ਰੱਖ ਲੋ, ਨਾਲੇ ਓਹ ਮ ਕੈਣੀਕ ਜਿੱਦਾਂ ਕੋਈ ਟੁੱਟਾ ਫੁੱਟਾ ਮੋਬਾਈਲ ਲੇ ਕੇ ਆੰਦੈ। ਔ ਰਿਪੇਰਿੰਗ ਕਰਦਾ ਰਿਪੈਰਿੰਗ ਕਰਦੇ ਕਰਦੇ ਓਨੂੰ ਚੀਜ਼ਾਂ ਵੀ ਪਸਦ ਆੰਦੀਆਂ ਹਾਂ ਮੈਨੂੰ ਆ ਹੈਡ ਫੋਨ ਵਧੀਆ ਲੱਗ ਗੀਆ, ਮੈਨੂੰ ਕਵਰ ਵਧੀਆ ਲੱਗਿਆ ਜੋ ਵੀ ਐ। ਚੀਜ਼ਾਂ ਵਧੀਆ ਲੱਗੀ ਤੋਂ ਕਸਟਮਰ ਲੇ ਲੇੰਦੈ ਇਸ ਕਰਕੇ ਅਪਾਂ ਨੂੰ ਸਾਰਾ ਵਿੱਚ ਹੀ ਬਿਜਨਸ ਮੋਬਾਇਲ ਦਾ ਸਾਰਾ ਜੋ ਵੀ ਹੈਗਾ ਮੋਬਾਇਲ ਰਿਲੇਟਿਡ ਔ ਸਾਰਾ ਕੁਛ ਰੱਖਣਾ ਚਾਈਦਾ।
ਹਾਂਜੀ, ਤਾਂ ਹੋਣੇ ਚਾਹੀਦੇ ਐ।
ਸਹੀ ਗੱਲ ਹੈ ਇਸ ਕਰਕੇ ਚਲੋ ਠੀਕ ਹੈ ਮੈਂ ਵੋ ਇਸ ਕਰਕੇ ਤੁਹੈਨੂੰ ਕੈ ਰੀ ਸੀ ਕੀ ਤੁਸੀਂ ਆ ਜੋ ਮੋਬਾਇਲ ਦਾ ਬਿਜਨਸ ਬਹੌਤ ਵਧੀਆ ਹੈਗਾ ਤੁਸੀਂ ਇੱਕ ਵਾਰੀ ਦੇਖੋ ਆ ਕੇ। ਤੁਹਾਨੂੰ ਪਤਾ ਲੱਗ ਜੂਗਾ ਫਿਰ ਕਿੱਦਾਂ ਰੱਖਿਆ ਕੀ ਨੀ, ਹੈਨਾ।
ਹਾਂਜੀ ਹਾਂਜੀ, ਜ਼ਰੂਰ ਜ਼ਰੂਰ ਆਵਾਂਗੇ।
ਠੀਕ ਹੈ ਭੈਣ ਜੀ, ਫਿਰ ਕਰਦੇ ਆ ਅਪਾਂ ਗੱਲ।
ਹਾਂਜੀ ਹਾਂਜੀ, ਠੀਕ ਹੈ ਜੀ ਸਤ ਸ਼੍ਰੀ ਕਾਲ ਜੀ।